ਹੈਲੋ, ਸਤ ਸ੍ਰੀ ਆਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਨੇ?
ਮੈਂ ਵਧੀਆ ਤੁਸੀਂ ਦੱਸੋ?
ਹਾਂਜੀ, ਬਸ ਬਹੁਤ ਵਧੀਆ। ਮੈਂ ਨਾ ਤੁਹਾਡੇ ਨਾਲ ਇੱਕ ਗੰਭੀਰ ਵਿਸ਼ੇ ਤੇ ਗੱਲਬਾਤ, ਸਾਂਝੀ ਕਰਨੀ ਆ।
ਹਾਂਜੀ, ਦੱਸੋ ਕੀ ਹੋਇਆ?
ਹਾਂਜੀ, ਤੁਹਾਨੂੰ ਪਤਾ ਹੀ ਆ, ਅੱਜ ਕੱਲ ਕਿੰਨਾ, ਮੰਦਾ ਚੱਲਦਾ ਪਿਆ ਵਾ ਮਹਿੰਗਾਈ ਜਿਹੜੀ ਦਿਨ ਬ ਦਿਨ ਹੈਨਾ ਵੱਧਦੀ ਜਾ ਰਹੀ ਹੈ, ਤੁਸੀਂ ਦੇਖੋ ਹਨਾ ਹਾਂਜੀ, ਤੁਸੀਂ ਦੇੇਖੋ, ਕਿ ਜਿਹੜੀਆਂ ਅਸੀਂ ਲੋੜੀਂਦੀਆਂ ਚੀਜ਼ਾਂ, ਜਿਹੜੀਆਂ ਅਸੀਂ ਰੋਜ਼ ਹੀ ਵਰਤਣੀਆਂ ਨੇ ਚਾਹੇ ਘਰ ਦੀ ਕੋਈ ਚੀਜ਼ ਕਿਉਂ ਨਾ ਹੋਵੇ, ਜਿਵੇਂ ਸਬਜ਼ੀਆਂ, ਫਲ ਆ, ਜ ਇਹੋ, ਜ ਜਿਹੜੀਆਂ ਚੀਜ਼ਾਂ ਨੇ। ਦਿਨ ਬ ਦਿਨ, ਇਹਨਾਂ ਦੀਆਂ, ਜਿਹੜੀਆਂ ਕੀਮਤਾਂ ਨੇ ਵੱਧਦੀਆਂ ਜਾ ਰਹੀਆਂ ਨੇ। ਤੇ ਤੁਹਾਨੂੰ, ਪਤਾ ਹੀ ਆ, ਕਿ ਜਿਹੜੇ ਹੈਗੇ ਨੇ ਲੋਕ ਹੈਗੇ ਨੇ ਉਹਨਾਂ ਦੀ ਅੱਜ -ਕੱਲ੍ਹ, ਆਮਦਨ ਘੱਟ ਆ, ਤੇ ਖਰਚੇ ਜਿਹੜੇ ਜ਼ਿਆਦਾ ਹੋ ਗਏ ਨੇ।
ਹਾਂਜੀ ਮਹਿੰਗਾਈ ਤਾਂ, ਅੱਜ -ਕੱਲ੍ਹ ਵੱਧਦੀ ਜਾ ਰਹੀ ਹੈ, ਅਤੇ ਮੈਨੂੰ ਲੱਗਦਾ ਇਸਦਾ ਸਭ ਤੋਂ ਸਭ ਤੋਂ ਵੱਡਾ ਅਸਰ, ਮੱਧ ਵਰਗ ਦੇ ਲੋਕਾਂ ਦੇ, ਉੱਤੇ ਹੋ ਰਿਹਾ।
ਬਿਲਕੁਲ- ਬਿਲਕੁਲ ਗ਼ਰੀਬ ਲੋਕਾਂ ਦਾ, ਤੇ ਚਲੋ ਔਖਾ ਹੋਇਆ ਹੀ ਪਿਆ ਵਾ ਤੇ ਆਮ, ਲੋਕਾਂ ਨੂੰ ਵੀ ਜਿਹੜਾ ਹੈਗੇ ਆ। ਮੁਸ਼ਕਲਾਂ ਦਾ ਜਿਹੜਾ, ਸਾਹਮਣਾ ਬਹੁਤ ਜ਼ਿਆਦਾ ਕਰਨਾ ਪੈ ਰਿਹਾ ਆ, ਹੁਣ ਵੇਖੋ ਕਿ ਇੰਨੀ ਮਹਿੰਗਾਈ ਦੇ ਵਿੱਚ, ਚੀਜ਼ ਲੈਣ ਤੋਂ ਪਹਿਲਾਂ ਸਾਨੂੰ ਸੋਚਣਾ ਪੈਂਦਾ ਦਾ, ਆ ਸਾਨੂੰ ਪਹਿਲਾਂ ਹੀ, ਹਿਸਾਬ ਕਰਨਾ ਪੈਂਦਾ ਕਿ, ਸਾਡਾ ਜਿਹੜਾ ਬਜਟ ਆ ਉਹ ਸਹੀ ਤਰੀਕੇ ਨਾਲ ਚੱਲੇ, ਸਾਨੂੰ ਜਿਹੜੇ ਪੈਸੇ ਨੇ ਸਾਡੇ, ਚਲੋ ਕੋਲ, ਹੋਣੇ ਚੰਗੇ ਨੇ। ਬਾਕੀ ਵੇਖੋ, ਜਿੱਦਾਂ ਬਿਜਲੀ, ਗੈਸ ਪੈਟਰੋਲ, ਹਨਾ ਇਹਨਾਂ ਦੀ, ਚੀਜ਼ਾਂ ਦੇ ਵਿੱਚ, ਸਾਲ, ਸਾਲ ਦੇ ਸਾਲ ਦੇ ਵਿੱਚ ਕਿੰਨੀ ਜ਼ਿਆਦਾ ਜਿਹੜਾ ਵਾਧਾ ਹੋ ਗਿਆ ਆ, ਪਹਿਲਾਂ ਚਲੋ ਇੰਨਾ ਇੰਨਾ ਰੇਟ ਨਹੀਂ ਸੀ, ਪਰ ਹੁਣ ਤੇ ਬਹੁਤ, ਜਿਆਦਾ ਰੇਟ ਹੋ ਚੁੱਕਾ ਆ।
ਹਾਂਜੀ- ਹਾਂਜੀ। ਮਹਿੰਗਾਈ ਦਾ, ਮੱਧ ਵਰਗ ਤੋਂ ਜ਼ਿਆਦਾ ਮੈਨੂੰ ਲੱਗਦਾ ਵਾ ਮੱਧ ਵਰਗ ਤੇ ਜ਼ਿਆਦਾ ਅਸਰ ਪੈ ਰਿਹਾ। ਕਿਉਂਕਿ ਉਹਨਾਂ ਦਾ ਸੀਮਿਤ ਆਮਦਨ ਹੁੰਦੀ ਹੈ ਨਾ, ਇੱਕ ਆਮਦਨ, ਜੋ ਸੀਮਿਤ ਹੁੰਦੀ ਹੈ ਤੇ ਉਹਨਾਂ ਨੂੰ ਉਸੇ ਚ ਆਪਣਾ ਖਰਚਾ, ਗੁਜ਼ਾਰਾ ਕਰਨਾ ਪੈਂਦਾ ਹੈ।
ਹਾਂਜੀ- ਹਾਂਜੀ। ਉਹ ਨਾਲੇ ਹੁਣ ਵੇਖੋ ਕਿ, ਅੱਜ- ਕੱਲ ਅਸੀਂ ਜਦੋਂ ਬਾਜ਼ਾਰ ਵਿੱਚ ਵੀ ਜਾਂਦੇ ਹਾਂ। ਦੁਕਾਨਦਾਰ, ਵੀ ਨਾ ਬਹੁਤ ਜਿਹੜੇ ਰੇਟ ਹੈ, ਹਰ ਇੱਕ ਚੀਜ਼ ਦੇ ਜਿਹੜੇ ਰੇਟ ਆ, ਬਹੁਤ ਜਿਆਦਾ ਲਗਾਉਂਦੇ ਨੇ, ਸਮਾਨ ਜਿਹੜਾ ਉਹਨੂੰ ਮਹਿੰਗਾ ਕਰਕੇ ਨਾ, ਵੇਚਦੇ ਨੇ। ਔਖਾ ਹੀ ਹੋਇਆ ਪਿਆ, ਬਹੁਤ ਜਿਆਦਾ ਤੇ ਅੱਜ -ਕੱਲ ਲੋਕਾਂ ਨੇ ਚਲੋ ਚੀਜ਼ ਕੀ ਲੈਣੀ, ਬਹੁਤ ਜ਼ਿਆਦਾ ਔਖਾ ਔਖਾ ਹੋ ਗਿਆ ਆ, ਜ਼ਿਆਦਾਤਰ ਅਸਰ ਈ ਦਾ ਨਾ ਵਿਦਿਆਰਥੀਆਂ ਨੂੰ ਹੋਰਹਾ ਤੁਸੀਂ ਵੇਖੋ ਕਿ ਸਕੂਲ ਦੇ ਵਿੱਚ ਚਲੋ ਜੇ ਬੱਚੇ ਦੀ ਹਨਾ ਦਾਖਲਾ ਕਰਵਾਉਣਾ ਹੋਵੇ ਤੇ ਦਾਖਲਾ ਫੀਸ ਵੀ ਕਿੰਨੀ ਹੁੰਦੀ ਆ ਕਿਤਾਬਾਂ ਕਿੰਨੀਆਂ ਮਹਿੰਗੀਆਂ ਆ ਰਹੀਆਂ ਨੇ ਤੇ ਪੜ੍ਹਾਈ ਜਿਹੜਾ ਪੜ੍ਹਾਈ ਦੇ ਖਰਚੇ ਉਹ ਬਹੁਤ ਵੱਧ ਗਏ ਨੇ
ਹਾਂਜੀ।
ਹਾਂਜੀ, ਤੇ ਚਲੋ, ਤੁਸੀਂ ਦੱਸੋ ਕਿ, ਚਲੋ ਤੁਹਾਡਾ ਕੀ ਵਿਚਾਰ ਹੈ? ਜਿਹੜੀ ਮਹਿੰਗਾਈ ਵਾ ਇੰਨੀ, ਕਿਉਂ ਵੱਧ ਰਹੀ ਆ?
ਹਾਂਜੀ, ਮੈਨੂੰ ਲੱਗਦਾ ਮਹਿੰਗਾਈ ਮਹਿੰਗਾਈ ਦਾ ਤਾਂ, ਅਸਰ ਸਭ ਤੇ ਹੀ ਪੈ ਰਿਹਾ।
ਹਾਂਜੀ -ਹਾਂਜੀ, ਉਹੀ ਨਾ। ਮੈਨੂੰ ਤੇ ਇਹ ਵੀ ਲੱਗਦਾ ਵਾ, ਕਿ ਕਈ ਵਾਰੀ ਜਿੱਦਾਂ ਜਿਹੜੇ ਵਪਾਰੀ ਹੁੰਦੇ ਨੇ ਉਹ ਜਿਹੜੇ ਸਮਾਨ ਆ, ਚੀਜ਼ਾਂ ਨੂੰ ਸਟੋਰ ਕਰਕੇ ਰੱਖ ਲੈਂਦੇ ਨੇ। ਤੇ ਫਿਰ ਉਹਨੂੰ, ਜਦੋਂ ਬਾਜ਼ਾਰ ਦੇ ਵਿੱਚ ਉਸ ਚੀਜ਼ ਦੀ, ਜਦੋਂ ਘਾਟ ਆ ਜਾਂਦੀ ਹੈ ਨਾ ਤੇ, ਉਹਨੂੰ ਵੱਧ ਰੇਟ ਦੇ ਵਿੱਚ ਵੇਚਦੇ ਨੇ। ਦੇਖੋ, ਇਹ ਕਿੰਨਾ ਆਮ ਲੋਕਾਂ ਨਾਲ ਘਪਲਾ ਹੁੰਦਾ ਪਿਆ ਵਾ ਤੇ ਹੀ ਨਾ ਦੇ ਖਰਚੇ ਤੇ ਬਹੁਤ ਜ਼ਿਆਦਾ ਨੇ ਤੇ ਪਰ ਜਿਹੜੀ ਵਸਤੂਆਂ ਦੀ ਜਿਹੜੀ ਕਾਲਾਾਬਜ਼ਾਰੀ ਕਰਕੇ ਜਿਹੜੇ ਹੋਰ ਰੇਟ ਆ ਉਹ ਵੱਧ ਜਾਂਦੇ ਨੇ ਤੇ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਆ ਮੁਸ਼ਕਲਾਂ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਆ
ਹਾਂਜੀ ਲੋਕਾਂ ਨੇ ਕੋਲਡ ਸਟੋਰ ਬਣਾ ਰੱਖੇ ਨੇ ਉਹਨ ਤੇ ਸਮਾਨ ਸਟੋਰ ਕਰ ਲੈਂਦੇ ਆ ਜਦੋਂ ਵਹੁਚਸ ਸਮਾਨ ਘੱਟ ਜਾਂਦਾ ਤੇ ਉਹ ਬਾਅਦ ਚ ਵੱਧ ਰੇਟ ਕਰਕੇ ਵੇਚਦੇ ਆ ਉਹਨੂੰ ਮਾਰਕੀਟ ਦੇ ਵਿੱਚ ਹੈ ਵੀ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕੁੱਝ ਅੱਜ ਕੱਲ ਮੈਂ ਦੇਖ ਰਹੀ ਹਾਂ ਕਿ ਸਰਕਾਰਾਂ ਨੇ ਵੀ ਹਰ ਇੱਕ ਚੀਜ਼ ਦੇ ਉੱਪਰ ਨਾ ਟੈਕਸ ਲਗਾ ਦਿੱਤਾ ਹੋਇਆ ਵਾ ਜਿਹਦੇ ਕਰਕੇ ਹੋਰ ਰੇਟਾਂ ਰੇਟ ਜਿਹੜੇ ਆ ਵੱਧ ਚੁੱਕੇ ਆ
ਹਾਂਜੀ
ਹਾਂਜੀ ਪਰ ਵੇਖੋ ਕਿ ਚਲੋ ਕਿਤੇ ਨਾ ਕਿਤੇ ਲੋਕਾਂ ਦੀ ਚਲੋ ਜਿੰਮੇਵਾਰੀ ਬਣਦੀ ਆ ਚੋ ਜਿੰਨੀ ਕੁ ਸਾਡੀ ਆਮਦਨ ਆ ਹਨਾ ਜਿਵੇਨੇ ਚਲੋ ਅਸੀਂ ਕਮਾ ਰਹੇ ਹਾਂ ਤੇ ਉਹ ਸਾਨੂੰ ਉਸ ਹਿਸਾਬ ਨਾਲ ਜਿਹੜਾ ਆਪਣਾ ਜਿਹੜਾ ਖਰਚਾ ਆ ਉਹ ਸਾਨੂੰ ਕਰਨਾ ਚਾਹੀਦਾ ਆ
ਹਾਂਜੀ ਹਾਂਜੀ
ਹਾਂਜੀ ਤੇ ਹੋਰ ਬਸ ਇਹੋ ਹੀ ਆ ਕੇ ਸਾਨੂੰ ਹਨਾ ਸੋਚ ਸਮਝ ਕੇ ਚਲੋ ਆਪਾਂ ਜਿਹੜਾ ਖਰਚਾ ਕਰੀਏ ਤਾਂ ਚਲੋ ਸਾਡੇ ਕੋਲ ਵੀ ਜਿਹੜੇ ਪੈਸੇ ਆ ਉਹ ਕੁੱਝ ਹਨਾ ਸੇਵ ਹੋ ਸਕਣ ਸੇਵ ਕਰ ਸਕਣ ਦੇ ਆ ਚਲੋ ਜਦੋਂ ਕੋਈ ਔਖਾ ਟਾਈਮ ਆਉਂਦਾ ਆ ਹਨਾ ਤੇ ਅਸੀਂ ਚਲੋ ਔਖੇ ਵੇਲੇ ਚਲੋ ਸਾਡੇ ਕੋਲ ਪੈਸੇ ਹੋਣਗੇ ਚਲੋ ਅਸੀਂ ਲਗਾ ਤੇ ਸਕਦੇ ਹ ਕਿਤੇ ਨਾ ਕਿਤੇ
ਪਹਿਲਾਂ ਅਂ ਮਹੀਨ ਦ ਮਤਲਬ ਮਹੀਨੇ ਦਾ ਰਾਸ਼ਨ ਲਾ ਲੈ ਆਉਂਦੇ ਸੀ ਇਕੱਠੇ ਹੁਣ ਉਹ ਮਹੀਨੇ ਦਾ ਸਮਾਨ ਪੰਦਰਾਂ ਦਿਨ ਚੱਲਦਾ ਹੈਗਾ ਮਹਿੰਗਾਈ ਦੇਜ ਦੇ ਟਾਈਮ ਤੇ
ਬਿਲਕੁਲ ਬਿਲਕੁਲ ਉਹੀ ਨਾ ਕਿ ਮਹਿੰਗਾਈ ਬਹੁਤ ਜਿਆਦਾ ਹੋ ਗਈ ਆ ਰੇਟ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਹਰ ਇੱਕ ਚੀਜ਼ ਦੇ
ਹਾਂਜੀ
ਚਾਹੇ ਮਹੱਲ ਮੰਨ ਲੋਓ ਕਿ ਅਸੀਂ ਬਾਜ਼ਾਰ ਵਿੱਚ ਕੋਈ ਮਾਮੂਲੀ ਜਾਂ ਕੋਈ ਕੱਪੜਾ ਹੀ ਕਿਉਂਨਾ ਖਰੀਦਣਾ ਹੋਵੇ ਤਾਂ ਉਹ ਵੀ ਸਾਨੂੰ ਆਪਣੀ ਪਹਿਲਾਂ ਜੇਬ ਵੱਲ ਵੇਖਣਾ ਪੈਂਦਾ ਆ
ਹਾਂਜੀ-
ਹਾਂਜੀ
ਉਇਓ, ਮਹਿੰਗਾਈ ਵੱਧਦੀ ਜਾ ਰੀ ਹੈ ਤੇ ਆਮਦਨ ਉਹੀ ਹੈ, ਘੱਟ ਹੈ, ਆਮਦਨ ਓਨੀ -ਓਨੀ ਹੈ ਆਮਦਨ‌ ਨੀ, ਵੱਧ ਰੀ
ਹਾਂਜੀ ਉਹੀ ਨਾ ਕਿ ਲੋਕਾਂ ਨੂੰ ਚਲੋ ਅੱਜ ਕੱਲ ਸਿਆਣਪ ਵਰਤਣੀ ਚਾਹੀਦੀ ਆ ਚਲੋ ਜੇਕਰ ਆਪਾਂ ਹਨਾ ਆਪਾਂ ਚਲੋ ਘਰ ਬਚਾਉਣਾ ਆ ਸਾਨੂੰ ਇਹੋ ਹੀ ਚਾਹੀਦਾ ਕਿ ਚਲੋ ਆਪਣੇ ਜਿਹੜੇ ਫਜੂਲ ਖਰਚੇ ਆ ਨਾ ਉਹ ਘੱਟ ਕਰ ਲੈਣੇ ਚਾਹੀਦੇ ਆ
ਹਾਂਜੀ ਹਾਂਜੀ
ਹੋਰ ਤੇ ਚਲੋ ਇਹ ਇੱਕ ਚਲੋ ਵਿਦਿਆਰਥੀਆਂ ਹੋ ਗਏ ਨੌਜਵਾਨ ਹੋ ਗਏ ਸਭਨਾਂ ਨੂੰ ਇਸ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਹੁਣ ਦੇਖੋ ਅਸੀਂ ਜੇ ਕਿਸਾਨਾਂ ਦੀ ਹੀ ਗੱਲ ਕਰੀਏ ਹਨਾ ਤੇ ਕਿਸਾਨ ਕਿੰਨਾ ਕਿੰਨਾ ਪੈਸਾ ਲਗਾ ਕੇ ਆਪਣੇ ਜਿਹੜੇ ਹੈਗੇ ਆ ਫਸਲ ਆ ਉਹਨੂੰ ਉਗਾਉਂਦੇ ਨੇ ਕੀਟਨਾਸ਼ਕ ਇੰਨੇ ਮਹਿੰਗੇ ਉਹ ਹੋ ਗਏ ਨੇ ਤੇ ਵੇਖੋ ਕਿ ਜਿਹੜਾ ਜਦੋਂ ਜਿਹੜਾ ਕਿਸਾਨ ਆਪਣੀ ਫਸਲ ਵੱਢਦਾ ਆ ਹਨਾ ਤੇ ਓਦਾ ਜੇੜਾ ਰੇਟ ਆ, ਵਪਾਰੀਆਂ ਇੰਨਾ ਨਹੀਂ ਮਿਲਦਾ ਹੈਗਾ, ਜਿੰਨਾ ਓਦਾ ਫਸਲ ਤੇ ਲੱਗ ਜਾਂਦਾ।
ਹਾਂਜੀ ਚਲੋ, ਮਹਿੰਗਾਈ ਦੇ ਨਾਲ ਨਾਲ ਹੁਣ, ਚਲੋ ਲੋਕਾਂ ਨੂੰ, ਚਲੋ ਕੁੱਛ ਨਾ ਕੁਛ ਤੇ ਕਰਨਾ ਹੀ ਪਊਗਾ, ਹੋਰ ਕੰਮ ਵੀ ਜਦੋ ਰਖਣੇ ਚਾਹੀਦੇ ਐ, ਅੱਜ-ਕੱਲ ਤੇ ਔਨਲਾਈਨ ਕੰਮ ਹੀ ਚੱਲਦਾ ਪਿਆ, ਜਿਹਦੇ ਕਰਕੇ ਥੋੜ੍ਹਾ ਜਿਹੜਾ ਰੁਜ਼ਗਾਰ, ਲੋਕਾਂ ਨੂੰ ਮਿਲਦਾ ਆ ਤੇ ਥੋੜ੍ਹੀ ਜੀ--ਓਹਨਾਂ ਦੀ ਮਦਦ ਹੋ ਜਾਂਦੀ ਹੈ। ਪੈਸਿਆਂ ਦੇ ਨਾਲ, ਜਦੋਂ ਥੋੜਾ ਘਰ ਦਾ ਓ ਗੁਜ਼ਾਰਾ ਥੋੜਾ ਸੌਖਾ ਹੋ ਜਾਂਦਾ ਆ ਤੇ ਹੋਰ ਦੱਸੋ, ਤੁਹੀਂ ਦੱਸੋ ਤੁਹੀਂ ਆਪਣਾ ਫੇਰ ਘਰ ਦਾ ਜਦੋਂ ਖ਼ਰਚਾ ਕਰਦੇ ਹੋ, ਤੁਹੀਂ ਫੇਰ ਕਿੱਦਾਂ ਕਰਦੇ ਹੋ? ਪਹਿਲਾਂ ਹੀ ਸੂਜੀ ਤਿਆਰ ਕਰ ਲੈਂਦੇ ਹੋ, ਕਿ ਜਾਂ ਬਜ਼ਾਰ ਵਿੱਚ ਜਾ ਕੇ ਫਿਰ ਚੀਜ਼ ਸੋਚਦੇ ਹੋ?
ਨਹੀਂ, ਵੈਸੇ ਤਾਂ ਅਸੀਂ ਤਾਂ ਘਰੇ ਸੋਚ ਕੇ ਜਾਂਨੇ ਆਂ ਬਜ਼ਾਰ ਅਸੀਂ ਕੀ ਸਮਾਨ ਲੈ ਕੇ ਜਾਣੈ? ਫੇਿਰ ਵੀ ਉਹੀ ਹੈ ਥੋੜ੍ਹਾ ਬਹੁਤਾ, ਮਤਲਬ ਬਾਜ਼ਾਰ ਚ ਜਾ ਕੇ ਕੁੱਝ ਨਾ ਕੁੱਝ ਪਸੰਦ ਆਈ ਜਾਂਦਾ ਓਨੂੰ ਬਾਏ
ਬਿਲਕੁਲ ਹੈ--ਹਾਂਜੀ ਉਹ ਵੀ ਨਾ ਕੇ ਚਲੋ ਜੇ ਜਦੋਂ ਅਸੀਂ ਜਾਂਦੇ ਸਾਡਾ ਮਨ ਦਿਲ ਤੇ ਕਰਦੇ ਹੀ ਹੈ, ਕੋਈ ਨਾ ਕੋਈ ਚੀਜ਼ ਲੈਣ ਦਾ ਪਰ ਏ, ਆ ਕੇ ਵੇਖੋ ਹਾਂਜੀ, ਪਰ ਇਹੋ ਹੀ ਓਨਾ ਕਿ ਸਾਨੂੰ ਆਪਣੀ ਜੇਬ ਵੱਲ ਵੇਖ ਕੇ ਚੱਲਣਾ ਪੈਂਦਾ ਆ ਬਾਕੀ--ਹੋਰ ਤਾਂ ਚਲੋ ਇਹੋ ਹੀ ਆ ਕਿ, ਹਰ ਇੱਕ ਵਿਅਕਤੀ ਦੀ ਜਿੰਮੇਵਾਰੀ ਬਣਦੀ ਹੈ, ਕਿ ਚਲੋ ਸੋਚ ਸਮਝ ਕੇ ਕੇ ਹੈ ਨਾ, ਖਰਚਾ ਕਰੀਏ, ਜਿਹੜਾ ਮਹਿੰਗਾਈ ਦਾ ਜਿਹੜਾ ਅਸਰ ਹੈ, ਚਲੋ ਥੋੜਾ ਘੱਟ ਸਕੇ
ਹਾਂਜੀ ਮੈਂ ਵੀ ਮੈਨ ਦੱਸ ਮੈਂ ਵੀ ਮੰਨਦਾ ਸਮਝਦਾਰੀ ਨਾਲ ਖਰਚੇ ਮਤਲਬ, ਸਮਝਦਾਰੀ ਨਾਲ ਖਰਚ ਕਰਨਾ ਚਾਹੀਦਾ ਪੈਸਾ ਵੀ
ਬਿਲਕੁਲ, ਬਿਲਕੁਲ ਮਹਿੰਗਾਈ ਦੀ ਸਮੱਸਿਆ ਤੇ ਹਰ ਖੇਤਰ ਦੇ ਵਿੱਚ ਆ ਏ ਕੋਈ ਖੇਤਰ ਨੀ ਬੱਚਾ ਹੋਣਾੱ, ਕਿ ਜਿਹਦੇ ਵਿੱਚ ਜਿਹੜੀ ਮਹਿੰਗਾਈਆਂ ਨਾ ਹੋਈ ਹੋਵੇ ਬਸ, ਇਹੋ ਹੀ ਆ ਕਿ, ਸਾਨੂੰ ਇਸ ਸਮੱਸਿਆ ਨਾਲ ਨਜਿਠਣ ਦੇ ਲਈ, ਸਾਨੂੰ ਵੱਧ ਤੋਂ ਵੱਧ ਮਿਹਨਤ ਕਰਨ ਦੀ ਲੋੜ ਆ। ਤੇ ਚਲੋ, ਸਾਨੂੰ ਨੌਕਰੀ ਜਿਹੜੀ ਚਲੋ ਕੋਈ ਵਧੀਆ ਮਿਲ ਜੇ ਜਿਹਦੇ ਕਰਕੇ ਚਲੋ ਸਾਡੀ ਜਿਹੜੀ ਆਮਦਨ ਆ, ਹਨਾ ਉਹ ਵੀ ਵੱਧ ਹੋਵੇ, ਚਲੋ ਅਸੀਂ ਜਿਹੜੇ ਲੋੜੀਂਦੇ ਖਰਚੇ ਨੇ, ਜੌ ਤੁਹਾਡੇ ਪੂਰੇ ਹੋ ਸਕਣ। ਹਾਂਜੀ ਤੇ ਬਾਕੀ ਇਹੋ ਹੀ ਆ, ਕਿ ਅਸੀਂ ਚਲੋ ਮਹਿੰਗਾਈ ਤੇ ਦਿਨੋ ਦਿਨ ਵੱਧਦੀ ਹੀ ਜਾ ਰਹੀ ਹੈ। ਤੇ ਪਰ ਇਹ ਸਾਡੇ ਹੱਥ ਵਸ ਵੀ ਚਲੋ ਕੁਛ ਨੀ ਹੈਗਾ ਚਲੋ ਅਸੀਂ ਇੰਨਾ ਕੁ ਕਰ ਸਕਦੇ ਹਾਂ ਤੇ ਜਿਹੜਾ ਵੀ ਅਸੀਂ ਖਰਚਾ ਕਰਨਾ ਆ ਉਹ ਅਸੀਂ ਸੋਚ ਸਮਝ ਕੇ ਕਰੀਏ, ਫਾਲਤੂ ਦਾ ਖਰਚਾ ਨਾ ਹੀ ਕਰੀਏ ਤੇ ਉਹ ਜ਼ਿਆਦਾ ਬੋਤ ਜ਼ਿਆਦਾ ਹੀ ਵਧੀਆ ਆ।
ਵੈਸੇ -ਅੱਜ ਦੀ ਗੱਲ ਬਾਤ ਤੋਂ ਮੈਨੂੰ, ਮਹਿੰਗਾਈ ਦੇ ਕਾਰਨ ਤੇ ਇਸਦੇ ਹੱਲ ਬਾਰੇ, ਬੋਤ ਕੁਛ ਮਤਲਬ, ਬੋਤ ਕੁਛ ਸਿੱਖਣ ਨੂੰ ਮਿਲਿਆ।
ਹਾਂਜੀ-ਹਾਂਜੀ, ਇਹਦੇ ਨਾਲ ਇਹੋ ਜਦੋਂ ਪਤਾ ਲੱਗਦਾ ਨਾ, ਕਿ ਸਾਡੇ ਜਿਹੜੇ ਖਰਚੇ ਆ ਸਾਨੂੰ ਕਿੰਨਾ ਕਰਨਾ ਚਾਹੀਦਾ ਵਾ। ਖਰਚੇ ਕਿਹੜੇ ਕਿਹੜੇ ਵੱਧ ਗਏ ਨੇ
ਜਦੋਂ ਵੀ ਅਗਲੀ ਵਾਰੀ ਮਾਰਕੀਟ ਜਾਵਾਂਗੇ, ਮਤਲਬ ਅਸੀਂ ਲਿਸਟ ਬਣਾਵਾਂਗੇ, ਕਿ ਜੋ ਜੋ ਸਮਾਨ ਮਤਲਬ ਮਾਰਕੀਟ ਤੋਂ ਲੈ ਕੇ ਆਣਾ। ਅਸੀਂ ਉਹੀ ਸਮਾਨ ਲੈ ਕੇ ਆਵਾਂਗੇ
ਹਾਂਜੀ ਹਾਂਜੀ ਤੇ ਨਾਲੇ ਇਹ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਉਸ ਦੁਕਾਨ ਤੇ ਜਾਈਏ ਜਿੱਥੇ ਸਾਨੂੰ ਹਨਾ ਸਹੀ ਰੇਟ ਤੇ ਸਾਨੂੰ ਜਿਹੜਾ ਸਮਾਨ ਆ ਉਹ ਸਾਨੂੰ ਮਿਲ ਸਕੇ
ਹਾਂਜੀ
ਤਾਂ ਹੀ ਜਿਹੜਾ ਹੈਗਾ ਹਾਂਜੀ ਤਾਂ ਹੀ ਜਿਹੜਾ ਜਿਹੜਾ ਤਿੰਨ ਦਾ ਖਰਚਾ ਜਦੋ ਸਾਡਾ ਵੀ ਘੱਟ ਹੋਵੇਗਾ ਸਾਡੀ ਜਿਹੜੀ ਲੋੜ ਹੈ ਉਹ ਵੀ ਪੂਰੀ ਹੋ ਸਕਦੀ ਹੈ।
ਹਾਂਜੀ ਹਾਂਜੀ
ਹਾਂਜੀ, ਚਲੋ ਠੀਕ ਆ ਹਾਂਜੀ ਹਾਂਜੀ ਹਾਂਜੀ ਚਲੋ ਮੇਰੇ ਤੇ ਹੁਣ ਇਹੋ ਹੀ ਸਲਾਹ ਵਾ ਕਿ ਚਲੋ ਅਸੀਂ ਜਿਹੜੀ ਸੋਚੀਏ ਉਹੀ ਤਿਆਰ ਕਰਕੇ ਆਪਣਾ ਜਿਹੜਾ ਖਰਚਾ ਵਾ ਉਹਨੂੰ ਅਸੀਂ ਪਹਿਲਾਂ ਹੀ ਹਿਸਾਬ ਕਿਤਾਬ ਕਰਕੇ ਤੇ ਫੇਰ ਹੀ ਚੱਲਿਆ ਕਰੀਏ ਚਲੋ ਠੀਕ ਆ ਜੀ। ਸਤਿ ਸ੍ਰੀ ਅਕਾਲ ਜੀ ਹਾਂਜੀ ਚਲੋ ਠੀਕ ਆ ਸਤਿ ਸ਼੍ਰੀ ਅਕਾਲ ਜੀ